ਹੈਲੋ, ਸਤਿ ਸ੍ਰੀ ਅਕਾਲ ਮੰਮੀ ਜੀ ਹੈਲੋ ਹੈਲੋ ਸਤਿ ਸ੍ਰੀ ਅਕਾਲ ਮੰਮੀ ਜੀ ਹਾਂਜੀ ਤੁਸੀਂ ਸੁਣਾਓ ਠੀਕ ਹੋ
ਹਾਂ ਠੀਕ ਆ ਮੈਂ ਵੀ
ਅੱਛਾ, ਹੋਰ ਸਾਰੇ ਠੀਕ ਨੇ
ਹਾਂ ਠੀਕ ਨੇ
ਅੱਛਾ
ਤੇ ਆ ਗਏ ਬੱਚੇ ਸਕੂਲੋਂ ਪੜ੍ਹ ਕੇ, ਸਕੂਲ
ਹਾਂਜੀ -ਹਾਂਜੀ, ਹਾਂਜੀ
ਚਲੋ
ਹਮ
ਸਾਡੇ ਤੇ ਉਥੇ ਕੋਈ, ਉਹ ਕਰ ਘੜ ਕੇ ਤੇ ਬੱਬ ਦੀ ਧਰ ਬਟਨ ਇਹ ਉਹ ਕੇ ਮੈਂ ਫੋਨ ਲੈਣਾ ਆ ਮੈਂ ਲੈਣਾ ਬਟਨ ਥੱਲੇ ਦੱਬ ਛੱਡਿਆ
ਅੱਛਾ ਉਹਨੂੰ ਕੋ ਕੋਮਲ ਨੂੰ ਵਿਖਾਇਆ ਜੇ ਨਾ ਹੁਣ ਸ਼ਾਮੀ
। ਜੋਤ ਨੂੰ ਹਵਾ
ਹਾਂ ਪ੍ਰਭ ਜੋਤ ਨੂੰ ਵਿਖਾ ਕੇ
ਹੋਰ ਆਏ ਤੇ ਫਿਰ
ਹੋਰ-
ਹੋਰ । ਅਸੀਂ ਤੇ ਦੂਜੇ ਚਾਹ ਨਾਲ ਚਾਹ ਦਾ ਵੀ ਲੰਗਰ ਹੁੰਦਾ ਨਾ
ਅੱਛਾ।
ਮੈਂ ਨਾ ਬਾਰਾਂ ਕੁ ਵਜੇ ਖਾ ਕੇ ਨਾ ਤੇ ਫੇਰ ਮੈਂ ਉੱਠ ਜਾਂਣੀ ਹਾਂ। ਦੋ ਵਜੇ ਹੋਹੀ ਕੁਟੀਆਂ ਆਲੀ ਯਾਦ ਆਂਦੀ ਹੈ ਸਾਰੀ।
ਅੱਛਾ-ਅੱਛਾ।
ਕੁਟੀਆਂ ਵਜੇ ਨਾਲ ਫੇਰ ਆਖਣਗੇ ਦੋ ਵਜੇ ਚਾਹ ਪੀ ਢਾਈ ਵਜੇ ਚਾਹ ਪੀਣ ਟੋਰ ਪਈਦਾ ਦੋ-ਸਵਾਦੋ-ਢਾਈ
ਅੱਛਾ।
ਤੇ ਹੁਣ ਮੈਂ ਉਠੀ ਹਾਂ ਗੁੱਤ ਕੀਤੀ ਏ।
ਹੂੰ।
ਤੇ ਹੁਣ ਹੁਣ ਗੁਰਦੁਆਰੇ ਹੁਣ ਨੀ ਪਾਠ ਹੁੰਦੇ।
ਸਾਡੇ ਪਾਠ ਤੇ ਹੁਣ ਤਾਂ ਉਹ ਹੋ ਗਏ ਨੇ ਪੂਰੇ।
ਅੱਛਾ ਚ
ਲੱਤ ਦਾ ਹੋ ਗਿਆ ਨਾ।
ਹੋਰ- ਖਰੇ ਕਿ ਬਣ ਗਿਆ ਈ ਲੱਤ ਨੂੰ ੳਨੂ।
ਨਹੀਂ ਤੇ ਉਹ ਨਾ ਪਾਣੀ ਕੋਸਾ ਕਰਕੇ ਕੱਚ ਦੀ ਬੋਤਲ ‌ਦੇ‌ ਵਿੱਚ ਪਾ ਕੇ ਉਹ ਵੀ ਮਾਰੋ ਜਾ ਹੈਗੇ
ਉਹ ਮੈਂ ਤਾਂ ਨੀ ਕਰਦੀ ਪਈ ਅੱਗੇ ਮੇਰੀ ਪੈਣ ਕਹਿੰਦੀ ਲੂਣ ਅ ਤਵੇ ਤੇ ਗਰਮ ਕਰਕੇ ਤੇ ਉਹਦਾ ਸੇਕਾ ਲੈ ਮੈਂ ਕਿਹਾ ਰਾਤੀ ਏ ਸੀ ਥੱਲੇ ਸੋਈਦਾ।
ਨਹੀਂ-ਨਹੀਂ ਮੰਮੀ ਉਹ ਤੇ ਗੱਲ ਠੀਕ ਏ ਦਿਨੇ ਜਿਵੇਂ ਹੁਣ ਤੁਸੀਂ ਦੁਪਹਿਰੇ ਪਏ ਓ
ਅੱਛਾ।
ਉੱਤੇ ਮਾੜਾ ਜਿਆ ਉਹ ਬੋਤਲ ਲੈ ਕੇ ਗਰਮ ਤੇ ਉਹਨੂੰ ਸਾਰੇ ਅਪ ਬਹੁਤ ਨੂਨ ਜ਼ਰੂਰੀ ਤੁਸੀਂ ਲੈਣਾ ਭ ਪਾਣੀ ਐਨ ਗਰਮ ਕਰਕੇ ਕੱਚ ਦੀ ਬੋਤਲਾਂ ਵਾਧੂ ਪਈਆਂ ਹੁੰਦੀਆਂ ਦੀਆਂ ਨੇ ਕੱ ਚ ਦੀ ਬੋਤਲ ਵਿੱਚ ਪਾ ਕੇ ਕਿ ਆਪਣੀ ਮੈਂ ਤੇ ਮੰਮੀ ਦੀ ਐਵੇ ਵੀ ਲੱਤਾਂ ਤੇ ਫੇਰਿਆ ਸੀ ਮੇਰੀ ਮੰਮੀ ਦੀ ਲੱਤ ਚੱਲ ਪਈ ਸੀ ਜਦੋਂ ਪਤਾ ਅਦੇਸ਼ ਤੋਂ ਲੈ ਕੇ ਆਏ ਸ ਪਹਿਲਾਂ-ਪਹਿਲਾਂ ਜਦੋਂ ਉਦੋਂ ਚੱਲਦੀ ਕੋਨੀ ਸੀ ਹੈਗੀ ਮੈਂ ਤੇ ਐਵੇਂ ਕਰਕੇ ਤੇ ਮੈਂ ਤੇ ਉਹਦੀ
ਪਾਣੀ ਵਾਲੀ ਬੋਤਲ ਸਾਡੇ ਘਰ ਹੈ ਜਿਹੜੀ ਪਲਾਸਟਿਕ
ਪਲਾਸਟਿਕ ਵਾਲੀ ਹੈਗੀ ਚਲੋ ਉਹ ਤਾਂ ਠੀਕ ਏ ਹੁਣ ਜ ਕੋਈ ਕੱਚ- ਆਹੋ ਉਹ ਵੀ ਹੈ ਪਰ ਉਹਦੇ ਨਾਲ ਇੰਨਾ ਕੋਈ ਨੀ ਸੇਕਾ ਆਉਂਦਾ ਹੈਗਾ।
ਅੱਛਾ।
ਹਾਂ ਕੱਚ ਦੀ ਕੋਮ ਕਈ ਬੋਤਲਾਂ ਚੱਟਣੀਆਂ-ਚੁੱਟਣੀਆਂ ਵਾਲੀਆਂ ਕਈ ਤੇ ਪਈਆਂ ਹੁੰਦੀਆਂ ਨੇ ਇਹ ਹੈਗੀਆਂ।
ਬੇਚ-ਬੁਚ ਦਿੰਦੇ
ਹਾਂ ਤੇ ਉਹ ਬੈਗ ਤੱਤਾ ਐਨ ਪਾਣੀ ਕਰਕੇ ਉਹਦੇ ਵਿੱਚ ਭਰ ਕੇ ਤੇ ਉਹਨੂੰ ਟੱਕ ਣ ਐਨ ਬੰਦ ਕਰਕੇ ਕੇ ਤੇ ਉਹਨੂੰ ਐਨ ਵੀ ਐਨ ਤਰ-ਤਰ ਕੇ ਉੱਥੇ ਜਿੱਥੇ ਜ਼ਿਆਦਾ ਨਸ ਪੀੜ ਹੁੰਦੀ ਚੱਲਿਆਂ ਨੀ ਜਾਂ ਉੱਥੇ ਤਰੋ ਹੈਗੇ ਉਹ ਜਿੰਨਾ ਤੁਹਾਡਾ ਉਹ ਹੋਏਗਾ ਨਾ ਸੇਕੇ ਨਾਲ ਉਹ ਖੂਨ ਜੇ ਗਿਲਟੀਆਂ-ਗੁਲਟੀਆਂ ਬਣੀਆਂ ਹੋਣਗੀਆਂ ਉਹ ਖੁੱਲ ਜਾਣਗੀਆਂ ਜੇ।
ਫੇਰ ਮੈਂ ਇਹਵੇ ਵੇਖੋ ਰਾਤੀ ਗਏ ਹੀ ਏਸੀ ਚ ਬੈਂਦੇ ਹੋ ਦਿਨੇ ਵੀ ਏਸੀ ਚ ਬੈਦੇ ਹੋ।
ਨਹੀਂ-ਨਹੀ ਦਿਨੇ-ਦੁਣੇ ਕੋਈ ਨੀ ਚਲਾਈਦਾ ਰਾਤੀ-ਰਾਤੀ।
ਆਹ ਫੇਰ ਈਓ ਤੇ ਦਿਨੇ ਤੇ ਚਲੋ ਇੰਨਾ ਕੁ ਨਹੀਂ ਉਹ ਤੇ੍ ਪੱਖੇ ਥੱਲੇ
ਕੰਬਲ ਲੱਤਾਂ ਤੇ ਲੈਣ ਦੀ ਕਰਨੀ ਆ।
ਹਾਂ। ਤੇ ਉਹ ਗੱਲ ਹੈਗੀ ਹੈ, ਵੀ ਉਹਦੇ ਨਾਲ ਕਰੋ ਹੈਗਾ, ਜਿੰਨਾ ਤੁਸੀਂ ਕਰੋਗੇ ਹੈਗੇ ਅਗੇ ਮਾਲਿਸ਼ ਆਪਣੀ ਆਪਣੀ, ਤੇਲ ਮਲ ਕੇ ਉਸ ਤੋਂ ਬਾਅਦ ਬੋਤਲ ਧਰ ਕੇ, ਉੱਤੇ ਬਵੇਂ ਉਹ ਸਲਵਾਰ ਉਤੇ ਪਾਈਏ ਹੀ ਹੁੰਦੀ ਏ, ਤੇ ਐਨ ਉਹਦੇ ਨਾਲ ਕਰੋਗੇ ਤੇ ਆਪਣਾ ਤੁਹਾਨੂੰ ਫ਼ਰਕ ਪਏਗਾ, ਜਿੱਥੇ ਕਿਤੇ ਗਿਲਟਿਆਂ ਬਣੀਆਂ ਹੋਣਗੀਆਂ ਕਈ ਵਾਰੀ ਇਹ ਵੀ ਖੂਨ ਸਾਡਾ ਗਾੜਾ ਹੁੰਦਾ ਹੈ, ਉਹ ਸਾਡੇ ਸਰੀਰ ਚ ਗਿੱਲ ਗਿਲ੍ਹਟਿਆਂ ਆਂ ਬਣ ਜਾਂਦੀਆਂ ਨੇ, ਉੱਥੇ ਹੀ ਉਹ ਨਸਾਂ ਚੱਲਣੀਆਂ ਬੰਦ ਹੋ ਜਾਂਦੀਆਂ ਹੈਗੀਆਂ।
ਕੁਛ
ਹਾਂ ਤੁਸੀਂ ਉਹ ਕਰਕੇ ਵੇਖੋ, ਥੋੜਾ ਉਹ ਕਰਕੇ ਵੇਖੋ ਤੇਲ ਵੀ ਸਾਰਾ ਕੁਛ, ਹੁਣ ਇਹ ਕਰੋਗੇ ਤੇ ਤਾਂਾਈ ਚੱਲੇਗੀ ਨਾ ਲੱਤ ਤੇ
ਤੁਰਨੀ ਆ, ਤੇ ਪੀੜ ਹੁੰਦੀ।
ਫੇਰ ਉਹ, ਗੋਡਾ ਵੀ ਕੋਈ ਕਲਚ ਕਲਚ ਕਰਦਾ
ਗੋਡਾ ਤੋਂ ਘੱਟ, ਲੱਤ ਇਹ ਸਾਰੀ ਲੱਤ, ਪਹਿਲੋਂ ਜਦੋਂ ਪ੍ਰੀਤ ਹੋਈ ਸੀ ਨਾ
ਅੱਛਾ
ਉਦੋਂ ਹੀ ਇਹ ਲੱਤ ਖਲੋ ਗਈ ਸੀ।
ਅੱਛਾ
ਫੇਰ ਮੈਨੂੰ ਹੈਪੀ ਲੈ ਕੇ ਗਯਾ, ਤੇਰੇ ਆਲੀ, ਇਧਰ ਕੋਈ ਗਲਵੀਆਂ ਲਾਉਦਾ ਹੈ
ਅੱਛਾ ਅੱਛਾ ਅੱਛਾ ਉਹ ਬੀਜ ਕਿੱਥੇ, ਅੱ ਚਰੋਲੀ ਅੱਛਾ
ਹੈਪੀ ਲੈ ਕੇ ਗਿਆ ਸੀ ਮੈਨੂੰ
ਅੱਛਾ।
ਤੇ ਮੋਟਰਸਾਈਕਲ ਤੇ ਫੇਰ ਮਾੜੀ ਜੀ ਚੱਲੀ, ਤੇ ਫੇਰ ਖਲੋਗੀ, ਤੇ ਫੇਰ ਮੈਨੂੰ । ਪਾਏ ਦਾ ਦੋਸਤ ਨਹੀਂ ਸੀ ਆਉਂਦਾ ਹੋਂਦਾ, ਜੀਟੂ ਉਹਦੀ ਗੱਡੀ ਕਰਕੇ, ਤੇ ਫੇਰ ਦੀ ਪਧਾਨੇ ਲੈ ਕੇ ਗਈ ਤਾਂ ਦੋ ਤਿੰਨ ਵਜੇ
ਅੱਛਾ ਅੱਛਾ ਅੱਛਾ ਹਾਂਜੀ ਹਾਂਜੀ
ਓਦਾ ਨਹੀਂ ਫ਼ਰਕ ਪਿਆ ਸੀ, ਉਹਨਾ ਨੇ ਉੱਤੇ ਸਲਵਾਰ ਲਾਹ ਉ ਲੈਂਦਾ, ਥੱਲੇ ਵੀ ਕੱਛੀ ਕੱਛੀ ਪਾਇਆ ਹੋਵੇ ਉਹਦੀ ਵੋਟੀ ਕਰਦੀ, ਉਹਦੀ ਵੋਟੀ ਆਪਣਾ ਨਾ ਫਿਰ ਤੇ ਮਸ਼ੀਨ ਫੇਰਦੀ ਹੈ
ਅੱਛਾ।
ਫ ਫੇਰ ਉਹ
ਨਹੀਂ ਉਹਵੇ ਨਾ ਉਹ ਮਸ਼ੀਨ ਫੇਲਦੀ, ਉਹ ਤੁਹਾਨੂੰ ਇੱਥੇ ਵੀ ਤੇ ਆ ਜਿਹੜਾ ਹੋਸਪਿਟਲ, ਉਹ ਵੀ ਤੇ ਕਰਦੇ ਨੇ ਐਵੀ, ਐਕਸਰਸਾਈ ਕਰਵਾਉਂਦਾ ਕਰਵਾਉਂਦੀ ਹੋਣੀ
ਐਕਸਰਸਾਈਜ਼ ਨਹੀਂ ਸੀ ਕਰਵਾਂਦੀ, ਉਹਦੇ ਬਾਅਦ ਉੱਥੇ ਮਸ਼ੀਨ ਫੇਰੀ ਸੀ
ਅੱਛਾ।
ਤੇ ਵਾਈਫ ਦੀ ਸੱਸ, ਆਹੋ ਆ ਫਿਰ ਮੈਂ ਕਿੰਨਾ ਚਿਰ ਹੋ ਗਿਆ, ਭੇਜ ਉਹ ਮਸ਼ੀਨ ਜੇ ਪਰਵਾ ਕੇ ਭੂਆ ਦਾ ਕਿਰਾਏਦਾਰ ਸੀ।
ਅੱਛਾ ਅੱਛਾ।
ਤੇਂ ਉਦੇ ਕੋਲ ਤੇਲ ਲੈ ਕੇ ਉਸ ਦਾ ਸਿਆਲ ਮੈਂ ਉਹ ਮਲਦੀ, ਨ ਚੱਲ ਠੀਕ ਹ ਹੋ ਗਿਆ ਹੁਣ ਉਹ ਕਿਰਾਏਦਾਰ ਵੀ ਟੁਰ ਗਿਆ, ਉਹ ਕਿੰਨੀ ਵਾਰੀ ਉਹ ਉੱਥੇ ਮਿਲਿਆ ਵੀ ਜਦੋਂ ਆਉਂਦਾ ਰਮਨ ਦੇ ਮੁੰਡੇ ਦਾ ਸੀ, ਮੈਂ ਉਦੋਂਨੂੰ ਆਖਿਆ ਵੀ ਮੈਂ ਕਿਹਾ ਡਾਕਟਰ ਮੈਨੂੰ ਤੇਲ ਔ ਬਣਾ ਕੇ ਕਲਣੀ
ਅੱਛਾ
ਕੋਈ ਯੂਸ ਪਣ
ਹੂ ਹੂ
ਬਸ ਭੇੜ ਵੀ ਨੀ ਗਈ ਕਿੰਨਾ ਚਿਰ, ਔ ਦੋ ਦੀ ਗਈ ਹੈ
ਅੱਛਾ।
ਹਾਂ
ਚਲੋੁ ਹੁਣ ਜਿਵੇਂ, ਫਿਰ ਉਹ ਨਾ ਫ਼ਰਕ ਪਿਆ ਤੇ ਫਿਰ ਤੁਸੀ ਉਥੇ ਵਿਖਾ ਆਇਆ ਜੇ, ਮੀਰੀ-ਪੀਰੀ ਖੁੱਲੇਗਾ ਤੇ ਹੋਰ ਕੀ।
ਹੋਰ, ਹੁਣ ਸੋਮਵਾਰ ਫੋਨ ਕਰਕੇ ਪਤਾ ਕਰਲਾਂਗੇ, ਜੇ ਖੁੱਲ ਗਿਆ ਤਾਂ ਅਸੀਂ ਜਾਵਾਂਗੇ।
ਅੱਛਾ। ਹੋਰ, ਪ੍ਰੀਤ ਹੋਰੀ ਕੀ ਕਰਦੀਆ ਪਈਆਂ?
ਪ੍ਰੀਤ ਆ ਲੇਟੀ ਮੇਰੇ ਅੱਗੇ, ਕਰ ਫੋਨ, ਕਰ ਫੋਨ, ਏਨ ਮੈਨੂੰ ਡੰਡਾ ਚਾੜਦੀ ਰੱਖ
ਅਅਛਛਛਾ। ਤੇ ਉਹ, ਤੇ ਉਹ ਦੂਜੀ ਜਸਲੀਨ।
ਓਵੀ ਲੱੜ-ਲੁੜਦੇ।
ਅੱਛਾ। ਤੇ ਟਿਊਸ਼ਨ ਨੀ ਜਾਂਦੀ ਉਹ, ਜਸਲੀਨ? ਅੱਛਾ।
ਪਾਇਆ ਤੇ, ਇਹਨੂੰ ਕੋ ਨੀ ਪਾਇਆ।
ਅੱਛਾ। ਨਹੀ ਹੁਣ ਤੇ ਵੱਡੀ ਕਲਾਸ ਹੋਗੀ ਸੀ, ਦਸਵੀਂ ਦੀ ਤੇ।
ਕਦੇ ਪਾਣਾ ਐ, ਹੁਣ ਕਹਿੰਦੇ ਪੇ ਆਂ, ਵੀ ਜੇ ਉਹਦੇ ਕੋਲ ਪਾਈਏ, ਮਦਨ ਦੀ ਕੁੜੀ ਕੋਲ।
ਮਨੋਹਰਮਾ ਕੋਲ।
ਮਨੋਹਰ ਪਾਪਾ
ਹੂੰ, ਤੇ ਓਹ ਤੇਰੀ ਮੰਗਣੀ ਨੀ ਹੋਗੀ ਮੈਂ ਸੁਣਿਆ, ਵਿਆਹ, ਵਿਆਹ ਵੀ ਏ ਜਨਵਰੀ ਦਾ?
ਤਰਨਾ ਪਢਾਂਦੀ ਏ।
ਅੱਛਾ, ਹੁਨ ਕਰੁਣਾ ਪੜ੍ਹਾਂਦੀ ਏ?
ਹਾਂ, ਪ੍ਰੀਤ ਨੂੰ ਪੜ੍ਹਾਈਆ ਸੁ ਤਰਣਾ ਨੇ, ਆਂਦੀ ਜੇ ਪਾਣਾ ਤੇ ਉੱਥੇ ਪਾਓ। ਆਂਦੀ ਪੜਾਈਆ ਸਕੂਲੇ ਲੱਗੀਆਂ ਨੇ, ਨਾ।
ਹਾਂ, ਫਿਰ ਉਹਨਾਂ ਨੂੰ ਤੇ ਉਸ ਹਿਸਾਬ ਨਾਲ ਬੇਸ ਦਾ ਪਤਾ ਹੁੰਦਾ ਨਾ, ਵੀ ਕਿਵੇਂ, ਕਿਹੜੀ ਪੇਪਰ ਵਿੱਚ ਆਣਾ ਏ। ਕਿਹੜਾ ਨਹੀਂ ਆਣਾ, ਉਹ ਫੇਰ, ਉਹ ਗੱਲ ਹੋ ਜਾਂਦੀ ਹੈ ਨਾ।
ਆਹੋ, ਇਹ ਆਂਦੀ ਜੇ ਪੜ੍ਹਾਣਾ ਜੇ, ਤੇ ਉਹੰਦੇ ਕੋਲ ਪੜ੍ਹਾਵੋ ਦਸਵੀਂ, ਦਸ ਪਾਸ ਕਰੇ।
ਹਾਂ, ਤਾਂ ਕਰੇਗੀ ਹੈਗੀ, ਇਹ ਤੇ ਹੈਵੇ। ਬਸ, ਉਹ ਤੇ ਹੈ ਫਿਰ, ਜਿੰਨਾ ਨੇ, ਜਿਹੜੇ ਨਹੀਂ ਪੜ੍ਹਨ ਵਾਲੇ, ਫਿਰ ਉਹਨਾਂ ਨੂੰ ਤਾਂ ਪਹਿਲਾਂ ਹੀ ਮੈਡਮ, ਮਾਸਟਰ ਇਹੋ ਜਿਹਾ ਕੋਲ ਹੀ ਪਾਓ, ਜਿਹੜੇ ਉਹ ਕਾਬੂ ਕਰ ਲੈਣ ਓਹਨਾਂ ਨੂੰ।
ਓਰ ਖਰਚਾ ਵੀ ਤੇ ਬੜਾ ਏਨਾ, ਫੀਸ ਓਹਨੇ ਆ ਪ੍ਰੀਤ ਦੀ ਦੋ ਸਬਜੈਕਟਾਂ ਦੀ ਹਜ਼ਾਰ ਰੁਪਇਆ ਲੈਂਦੀ ਰਹੀ।
ਅੱਛਾ!
ਹਾਂ।
ਆਪ ਵੀ ਤੇ ਨੀ ਨਾ ਹੈਗੀਆਂ, ਵੀ ਚੱਲ ਘਰ ਆਪ ਪੜ੍ਹ ਲਏ ਕੁਝ, ਥੋੜਾ-ਬਹੁਤਾ ਜਿਹੜਾ ਨਹੀਂ ਇੱਕ ਸਬਜੈਕਟ ਦੇ ਆਂਦਾ ਤੇ ਚੱਲ ਤੂੰ, ਉੱਥੇ ਕਰਲੈ।
ਹਾਏ ਚੱਲ ਪ੍ਰੀਤ ਕੋਲੋਂ ਪੁੱਛ ਲੈਣ ਉਹਨੇ ਜੋਗੀ ਹੈ ਕੋਨੀ, ਵੀ ਚੱਲ 'ਮੈਂ'ਕਿਹਾ ਆਪਸੇ'ਚ ਪੜ੍ਹ ਲਓ ਹੇਗੀਆਂ।
ਹਾਂ।
ਉਹ ਨਾ ਤੇ ਅ ਸਾਡੇ ਕੋਲ ਕੋਈ ਬੱਚਾ ਆਂਦਾ ਏ, ਟਊਸ਼ਨ। ਕੋਈ ਟਿਊਸ਼ਨ ਚਾਰ ਪੈੇਹੇ ਕਮਾਂਦੀਆਂ ਹੋਣ, ਤਾਂ ਵੀ ਫਿਰ ਬੰਦਾ
ਤਾਂ ਹੇ, ਓਵੀ ਨੀ, ਨਾ ਹੈਗਾ।
ਤੇ
ਫਿਰ ਤੇ ਏਵੇ ਫੇਰ ਬੱਚੇ ਆਂਦੇ, ਉਹ ਮੰਮੀ ਫਿਰ ਆਪਣਾ ਖਰਚਾ ਤੇ ਨਿਕਲ ਜਾਂਦਾ ਏ ਨਾ।
ਆਪਣਾ ਖਰਚਾ ਤੇ ਨਿਕਲ ਜਾਂਦਾ ਏ, ਉਹ ਵੀ ਨੀ ਹਜੇ ਸਾਡੇ ਕੋਲ ਕੋਈ ਪਾਲਨ
ਸੋਈ ਉਹਦੀ ਗੱਲ ਹੈਗੀ ਏ। ਤੇ ਕੰਮ ਤੇ, ਕੰਮ ਤੇ ਕੋਈ ਵੀ ਨੀ ਨਾ ਬਣਦਾ ਪਿਆ ਹੈ, ਹੈ।
ਮਤਲਬ, ਕੋਈ ਵੀ ਨੀ ਨਾ ਬਣਦਾ ਪਿਆ।
ਹੂੰ, ਬਸ। ਇਹ ਚੱਲ, ਆ 'ਮੈਂ'ਤੇ ਕਹਿੰਦਾ ਪਾਰਲਰ ਦਾ ਸਿੱਖਿਆ ਹੁੰਦਾ ਤੇ ਚੱਲ ਆਪਣਾ ਮਾੜਾ ਮ੍ਹੋਟਾ ਕਾਣ ਮਾੜੀ ਜੀ, ਕਰ ਦੇਂਦੀ ਹੈਗੀ।
ਆਹ ਦੁਕਾਨਾਂ ਸਾਡੇ ਕੋਲ ਭੈਣਜੀ ਆ ਫਿਰ ਓ ਵੀ ਕਈ ਕੁਛ ਲਿਆਉਣਾ ਪੈਂਦਾ ਇ ਹੁਣ ਏ ਸੁਖ ਕੋਈ ਲੈ ਵੀ ਆਈ ਏ
ਫਰੀ, ਨਹੀਂ ਆਹ ਓ ਤੇ ਫਿਰ ਮੰਮੀ ਪੜ੍ਹਾਉਂਦੀ ਟਿਊਸ਼ਨਾਂ ਤੇ ਆਪਣਾ ਖਰਚ ਖਰਚਾ ਕਰ ਲੈਂਦੀ ਹੈ, ਅਹ ਬੱਚੇ ਵਾਧੂ ਆਉਂਦੇ ਨੇ ਉਹ ਤੇ ਖਰਚਾ ਕਰ ਲੈਂਦੀ ਏ ਹੁਣ ਇਹ ਵਿਚਾਰੀਆਂ ਕਿੱਥੋਂ ਕਰਨ, ਤੇ ਇਹਨਾਂ ਨੇ ਕਿੱਥੋਂ ਕਰਨਾ, ਜੇ ਪਿਉਾਂ ਕੋਲ ਮੰਗਣਾ ਤੇ ਉਹਨਾਂ ਨੇ ਹੱਥ ਜੋੜ ਦਿੰਦੇ, ਰਹਿਣ ਦੇ ਤੁਸੀਂ ਘਰ ਹੀ ਬਹਿ ਜਾਓ ਹੈਗੀਆ ਹਾ ਹਾ ਹਾਹਾ ਹੀ ਪਕੀ ਗਲ ਏ ਨਾ, ਹੱਸ ਇਹ ਵੀ ਤੇ ਭਰੇ ਸੀ ਫਾਰਮ ਅ ਉਹਦੇ ਬੀਏ ਦੇ
ਹਾਂ ਭਰ ਆਏ ਹਾਂ
ਚਲੋ ਫੇਰ ਤਾਂ ਠੀਕ ਹੈ, ਹੈ
ਐਮ ਐ ਕਾਲਜ 'ਚ, ਪਹਿਲਾ ਆਰੀਆ 'ਚ ਭਰੇ ਸਾਡੇ ਕਹਿੰਦੀ ਆਰੀਆ 'ਚ ਨਹੀ ਹੋਣਾ, ਐਮ ਐ ਕਾਲਜ 'ਚ ਕੋਈ ਸਹੇਲੀ ਪਈ ਸੀ
ਅੱਛਾ
ਤੇ ਆਉਂਦੀ ਮੈਂ ਉੱਥੇ ਪੈਣਾ, ਚੱਲ ਮੈਂ ਉੱਥੇ ਪੈ ਸੀ ਮੈਂ ਕਹਿੰਨੀ ਆ ਅ ਮੇ, ਮੀਤ ਮੈਨੂੰ ਨਾ ਤੇ ਕੋਈ ਆ, ਬਈ ਇਹਦੀ ਨੌਕਰੀ ਦਾ ਨਾ ਮੈਨੂੰ ਕੁੱਛ ਵੀ ਇਹ ਹੋਵੇ ਜਰਾ ਅਗਲੇ ਘਰ ਇਹ ਹੋ ਜਾਵੇ ਵੀ ਇਹਨੇ ਬੀਕੌਮ ਕੀਤੀ
ਅੱਛਾ
ਨਾ ਕੋਈ ਸਾਡੇ ਕਰਮਾਂ 'ਚ ਨੌਕਰੀ ਹੈ ਤੇ ਨਾ ਲੱਗ ਸਕਦੀ ਸਾਡੀ, ਐਵੇਂ ਵੀ ਮੈਂ ਝੂਠ ਵੀ ਮਾਰਾ ਏ ਸਿਰਫ, ਕੀ ਅਗਲੇ ਘਰ ਨੂੰ ਹੋਵੇ ਕਿ ਵੀਕੋਮ ਏਨੇ ਕੁੜੀ ਨੇ ਕੀਤੀ
ਹਮ, ਅਛਾ
ਲੱਕੀ ਤੇ ਕਰਦਾ ਏ ਚੂੰ -ਚੂੰ ਉਹ ਆਉਂਦਾ ਸੀ, ਉਹ ਆਉਂਦਾ ਸੀ ਇਹਦੇ 'ਚ ਕਰਵਾ ਦੇ ਤੂੰ ਵੀਕੋਮ ਦੇ ਆ ਓਪਨ ਕਰਵਾ ਦੇ
ਅੱਛਾ
ਤੇ ਮੈਂ ਕਿਹਾ ਉਪਨ ਹੀ ਹਿਸਾਬ ਨੇ ਘਰ ਕੱਲੀ ਬਹਿ ਕੇ ਕਿਵੇਂ ਨਾ ਕੋਈ ਸਮਝ ਆਵੇਗੀ ਨਾ ਕੁਛ ਸਕੂਲੇ ਸਮਝ
ਨਹੀਂ ਉਹ ਇੱਥੇ ਘਰ, ਘਰ ਚੁ ਹੁਣ ਨੀ ਹੁੰਦੀਆਂ ਹੈਗੀ, ਜਾਂ ਤੇ ਘਾਰ ਕਰਨ ਵਾਲਾ ਤੇ ਉਹ ਬੱਚਾ ਹੁੰਦਾ ਜਿਹੜਾ ਸ਼ਿਆਰ ਹੁੰਦਾ ਐ।
ਆ
ਤੇ ਜਿੰਨੇ ਜੋੁਗੇ ਵੀ ਇਹ ਫਿਰ ਉੱਥੇ ਤੇ ਜਿਹੜਾ ਪੜ੍ਹ ਲਿਆ ਪੜ੍ਹ ਗੱਲ ਹੈਗੀ
ਹੋਰ
ਇਹ, ਫਿਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ, ਠੀਕ